ਹੈਲੋ।
ਹੈਲੋ, ਸਤਿ ਸ਼੍ਰੀ ਕਾਲ ਜੀ।
ਹਾਂਜੀ, ਸਤਿ ਸ਼੍ਰੀ ਕਾਲ ਹੋਰ ਕੀ ਹਾਲ -ਚਾਲ ਏ।
ਬਸ ਜੀ ਵਧੀਆ। ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕਰ ਲੇਯਾ?
ਨਹੀਂ ਅਸੀਂ ਤੇ ਕਰਦੇ ਰੇਨੇ ਆ ਯਾਦ। ਤੁਸੀਂ ਨੀ ਕਰਦੇ।
ਬਸ ਤਾਨੂੰ ਪਤਾ ਈਏ ਸਾਰਾ ਟਾਈਮ ਐਵੇ ਕੰਮ 'ਚ ਨਿਕਲ ਜਾਂਦਾ ਫੇਰ ਹੋ ਈ ਨੀ ਪਾਂਦਾ।
ਹਾਂਜੀ। ਹਾਂ, ਅੱਜ ਕੱਲ੍ਹ ਤੇ ਹੁਨ ਤੇ ਗਰਮੀ ਕਰਕੇ ਹੁਨ ਤੇ ਅੱਜ ਤੇ ਮੌਸਮ ਠੀਕ ਹੋ ਗਿਆ ਵੇ। ਕੱਲ ਦੀ ਬਾਰਿਸ਼ ਹੋ ਰਈ ਏ, ਹਲਕੀ-ਹਲਕੀ।
ਹਾਂ, ਮੌਸਮ ਤੇ ਬੋਤ ਅੱਛਾ ਹੋਇਆ ਦਾ ਹਾਂਜੀ, ਅੱਜ ਅਸੀਂ ਛਤ ਤੇ ਬੈਠ ਰਏ ਆਾਂ ਸਵੇਰੇ ਵੀ ਤੇ ਬਸ ਸ਼ਾਮ ਦਾ ਟਾਈਮ ਏ ਹੁਨ ਵੀ ਸੋਚ ਰੇਆ ਕਿ ਚਲੋ ਛੱਤ ਤੇ ਈ ਚਲੀਏ ਹਾਂ, ਹੁਨ ਤੇ ਅੱਜ ਤੇ ਪੋਧਆਂ ਨੂੰ ਵੀ ਪਾਨੀ ਮਿਲ ਗਿਆ ਆਪਨੇ ਆਪ।
ਹਾਂ, ਮੈਂ ਤੇ ਆਪ ਬੜੀ ਖੁਸ਼ ਹੁੰਨੀ ਆ ਜਿਸ ਦਿਨ ਬਾਰਿਸ਼ ਆ ਜਾਂਦੀ ਏ ਨਾ ਮੈਂ ਸੋਚਨੀ ਆ ਅੱਜ ਮੈਨੂੰ ਪਾਨੀ ਨੀ ਲਗਾਨਾ ਪਏਗਾ ਪੌਧਆਂ 'ਚ ਪੋਧੇ ਵੀ ਬੜੇ ਸਾਰੇ ਆ ਨਾ ਮੇਰੇ। ਤੇ ਮੈਨੂੰ ਤਾਂ ਇੱਕ ਘੰਟਾ ਲੱਗ ਜਾਂਦਾ ਪਾਨੀ ਦਿੰਦੇ ਹੋਏ।
ਅੱਛਾ-ਅੱਛਾ, ਤੁਸੀਂ ਵੀ ਪੋਧੇ ਲਾਏ ਹੋਏ ਨੇ।
ਹਾਂਜੀ, ਪੌਦੇ ਲਾਏ ਨੇ। ਤੇ ਫੇਰ ਮੈਨੂੰ ਤੇ ਬੜੇ ਬੜਾ ਅੱਛਾ ਲੱਗਦਾ ਮੈਂ ਕੇਨੀ ਆ ਸ਼ੁਕਰ ਅੱਜ ਬਾਰਿਸ਼ ਹੋਈ ਏ ਅੱਜ ਪਾਨੀ ਨੀ ਪਾਨਾ। ਪੈਰਾਂ ਹੂੰਝ
ਹਾਂਜ ਹਾਂ ਉਹ ਤੇ ਹੈ ਹੀ ਹੈ ਦੇਖੋ ਹੋਰ ਸੁਣਾਓ
ਬਸ ਕੁਛ ਨੀ ਬਸ ਬੈਠੀ ਹੋਈ ਸੀ ਮੈਂ ਕਿਹਾ ਬੜੇ ਦਿਨ ਹੋ ਗਏ ਚਲੋ ਗੱਲ ਨੀ ਹੋਈ
ਹਾਂ ਤੇ ਹਾਂ ਮੈਂ ਵੀ ਤੁਹਾਨੂੰ ਫੋਨ ਕਰਨਾ ਸੀ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਨਾ ਉਹ ਓ ਅੱਛਾ ਉਹ ਲਿਆਈ ਸੀ ਅੰਬੀਆਂ ਲਿਆਈ ਸੀ ਮੈਂ ਤੇ ਅਚਾਰ ਪਾਇਆ ਸੀ ਮੈਂ ਕੱਲ ਅੰਬ ਅੰਬ ਦਾ ਨਾ ਅਚਾਰ ਪਾਇਆ ਸੀ ਤੇ ਫਿਰ ਨਾ ਮੇਰੀ ਅੰਬੀਆਂ ਬਚ ਗਈਆਂ ਤੇ ਮੈਂ ਕਿਹਾ ਚਲੋ ਉਹ ਜਿਹੜੀ ਚਟਨੀ ਨੀ ਬਣਦੀ ਮਿੱਠੀ ਮਿੱਠੀ ਖੱਟੀ ਮਿੱਠੀ ਜਿਹੜੀ ਬਣਦੀ ਦੀ ਚਟਣੀ ਹਾਂ ਤੇ ਮੈਨੂੰ ਨਾ ਆ ਹਾਂ ਉਹ ਨਾ ਮੈਂ ਕਦੀ ਪਾਈ ਨੀ ਹੈਗੀ ਤੇ ਮੈਂ ਕਿਹਾ ਤੁਹਾਨੂੰ ਪੁੱਛਾਂਗੀ ਕਿਵੇਂ ਪੈਂ ਦੀ ਏ
ਅੱਛਾ ਅੱਛਾ ਹਾਂ ਨਹੀਂ ਅਸੀਂ ਤੇ ਪਾਉਂਦੇ ਹਾਂ ਮੇਰੇ ਤੇ ਬ ਬੱਚਿਆਂ ਨੂੰ ਬੜੀ ਪਸੰਦ ਏ ਮੈਂ ਤੇ ਹਰ ਸਾਲ ਪਾਉੰਦੀ ਹਾਂ ਬੜੇ
ਹਾਂ ਉਹੀ ਨਾ ਮੈਂ ਖਾਦੀ ਵੀ ਤੁਹਾਡੇ ਘਰ ਹੀ ਸੀ ਆਖਰੀ ਵਰੀ ਨਾ ਤੁਹਾਡੇ ਘਰ ਹੀ ਖਾਧੀ ਸੀ ਮੈਂ ਤੇ ਮੈਂ ਕਿਹਾ ਤੁਹਾਨੂੰ ਪੁੱਛਾਂਗੀ ਅੰਮੀਆਂ ਤੇ ਚਲੋ ਬਚ ਗਈਆਂ ਮੇਰੀਆਂ ਤੇ ਮੈਂ ਕਿਹਾ ਥੋੜੀ ਜਿਹੀ ਚਟਣੀ ਪਾਲਾਂਗੀ ਬੜੀ ਸਵਾਦ ਲੱਗਦੀ ਉਹ
ਹਾਂ ਨਹੀਂ ਚਟਨੀ ਤੇ ਬੜੀ ਸਵਾਦ ਬਣਦੀ ਉਹਦੀ ਸਹੀ ਤਰੀਕੇ ਨਾਲ ਬਣੀ ਹੋਏ ਨਾ ਬੜੀ ਵਧੀਆ ਲੱਗਦੀ ਏ ਸਵੇਰੇ ਪਰੋਂਂਠੇ ਨਾਲ ਖਾ ਲੋ ਨਾ
ਕਿਵੇਂ ਬਣਦੀ ਉਹ ਹਾਂ ਦੱਸੋ ਮੈਨੂੰ ਕਿਵੇਂ ਬਣਦੀ ਏ
ਹਮ ਬੜੀ ਆਸਾਨ ਹੈ ਕੋਈ ਮੁਸ਼ਕਿਲ ਨਹੀਂ ਹੈਗੀ ਚਟਨੀ ਬਣਾਉਣੀ ਥੋੜਾ ਜਿਹਾ ਹਿਸਾਬ ਉਹਦਾ ਹੀ ਏ ਬਸ ਚਾਸ਼ਨੀ ਪ ਪਾਉਣ ਦਾ ਹੀ ਹੁੰਦਾ ਹੈ ਬਸ ਕਿਸੀ ਹੋਰ ਤੇ ਕੁਛ ਨੀ ਤੁਸੀਂ ਪਹਿਲੇ ਅੱਛੀ ਤਰ੍ਹਾਂ ਵਾਸ਼ ਕਰ ਲੈਣਾ ਅੰਬੀਆਂ ਨੂੰ ਉਹਦਾ ਉਹ ਕਾਲਾ ਵਾਲਾ ਹਿੱਸਾ ਲਗਾ ਉਹ ਉਤਾਰ ਕੇ ਨਾ ਉਤੋਂ ਤੇ ਵਾਸ਼ ਕਰ ਲੈਣਾ ਅੱਛੀ ਤਰ੍ਹਾਂ ਵਾਸ਼ ਕਰਕੇ ਉਤਾਰਨਾ ਵੈਸੇ ਫਿਰ ਅੱਛੀ ਤਰ੍ਹਾਂ ਉਹਨੂੰ ਸੁਕਾ ਲੈਣਾ ਕੱਪੜੇ ਨਾਲ ਪਹੁੰਚ ਕੇ ਲੈ ਲੈਣਾ
ਹਾਂ ਹਾਂ
ਸੁਖ ਜਾਣਗੀ ਗਿੱਲੀ ਨਾਲ ਫੇਰ ਤੁਸੀਂ ਇਹਦਾ ਛਿਲਕਾ ਲਾ ਲੋ ਹਰੇ ਵਾਲਾ ਛਿਲਕਾ ਪਹਿਲੇ ਲਾ ਲੋ ਸਾਰਾ ਸਾਰੀ ਅੰਬੀਆਂ ਦਾ ਫੇਰ ਕਈ ਲੋਕ ਤੇ ਨਾ ਕੱਦੂਕਸ ਕਰਕੇ ਬਣਾਉਂਦੇ ਨੇ ਉਹ ਪਾਣੀ ਜਿਆਦਾ ਛੱਡ ਜਾਂਦੀ ਉਹ ਵਾਲੀ ਚਟਨੀ ਤੇ ਸਾਡੇ ਨਾ ਮੰ ਮੰਮੀ ਤੇ ਨਾ ਹੱਥ ਨਾਲ ਕੱਟ ਕੇ ਬਰੀਕ ਬਰੀਕ ਬਣਾਉਂਦੇ ਉਹ ਫਾਕਾ ਫਾਕਾ ਜਿਹੀ ਆਉਂਦੀਆ ਨਾ ਉਹ ਸੁਆਰ ਲੱਗਦੀਆ ਪਾਣੀ ਵੀ ਨਹੀਂ ਛੱਡਦੀ ਨਾ ਉਹ ਆਪਣੀ ਮਰਜ਼ੀ ਤੁਹਾਡੀ ਮਰਜ਼ੀ ਹੈ ਤੁਸੀਂ ਜੇਕਰ ਕੱਦੂ ਕਸ ਕਰਨਾ ਆਸਾਨ ਲੱਗਦਾ ਕੱਦੂ ਕਸ ਕਰ ਲਓ ਤੇ ਜੇ ਤੁਸੀਂ ਹੱਥ ਨਾਲ ਕੱਟ ਸਕਦੇ ਹੋ ਬਰੀਕ ਬਰੀਕ
ਅੱਛਾ ਹਾਂ ਹਾਂ ਹਾਂ ਲੰਬੀ ਲੰਬੀ ਸਹੀ ਰਹਿੰਦੀ ਐ
ਹਾਂ ਐਵੇਂ ਨਾ ਪਾਣੀ ਜਿਆ ਛੱਡਦੀ ਨੀ ਘੱਟ ਛੱਡਦੀ ਉਵੇਂ ਪਾਣੀ ਬੜਾ ਛੱਡ ਜਾਂਦੀ ਏ
ਹਾਂ ਬੜਾ ਬਾਰੀ ਨਿਕਲ ਜਾਂਦਾ ਬੜੀ ਦੇਰ ਧੁੱਪੇ ਰੱਖਣੀ ਪੈਂਦੀ ਏ
ਹਾਂ ਤੇ ਉਹ ਤੁਸੀਂ ਫੇਰ ਬਰੀ ਹੱਥ ਨਾਲ ਕੱਟ ਲੈਣਾ ਲੰਬੀ ਲੰਬੀ ਪਤਲੀ ਪਤਲੀ ਬਰੀਕ ਬਰੀਕ ਫਾਕਾ ਤੇ ਉਹ ਤੁਸੀਂ ਫੇਰ ਉਹਨੂੰ ਰੱਖ ਉਹਨੂੰ ਨਾ ਗੈਸ ਤੇ ਤੁਸੀਂ ਰੱਖ ਦਣੀ ਹਾਂ ਪਾ ਕੇ। ਉਹ ਜਿਨੀ ਚ- ਤੁਹਾਡੀ ਅੰਬੀ ਹੈ ਨਾ ਤੁਸੀਂ ਉਨੀ ਚੀਨੀ ਪਾ ਦੇਣਾ ਵੈਸੇ ਜੇ ਜ ਘੱਟ ਮਿੱਠਾ ਖਾਂਦੇ ਹੋ ਤਾਂ ਘੱਟ ਹੀ ਪਾਉਣਾ ਵੈਸੇ। ਉਹ ਤੇ ਆਪਣਾ ਟੇਸਟ ਹੈਗਾ ਕੋਈ ਖੱਟੀ- ਮਿੱਠੀ ਖਾਣਾ ਚਾਹੁੰਦਾ ਹੈ। ਕੋਈ ਜਿਵੇਂ ਤੁਸੀਂ ਕਿਲੋ ਹੈ ਤੇ ਭਾਵੇਂ ਅਧਾ ਕਿੱਲੋ ਪਾਾਲੋ ਚੀਨੀ ਉਹ ਤੇ ਜੇ ਖੱਟੀ ਅੰਬੀਆਂ ਹੋ ਨਾ ਅੰਬੀਆਂ ਦੇ ਉੱਤੇ ਵੀ ਡਿਪੈਂਡ ਕਰਦਾ ਥੋੜਾ, ਕਈ ਵਾਰੀ ਅੰਬੀ ਖੱਟੀ ਜਿਆਦਾ ਹੁੰਦੀ ਹੈ ਤੇ ਮਿੱਠਾ ਜਿਆਦਾ ਪਾਉਣਾ ਪੈ ਜਾਂਦਾ ਹੈ।
ਕਹਿ ਰਹੇ ਹੋ ਹਾਂ ਉਹੀ ਆਪਣੇ ਹਿਸਾਬ ਨਾਲ। ਕਈਆਂ ਨੂੰ ਜ਼ਿਆਦਾ ਮਿੱਠੀ ਪਸੰਦ ਆਉਂਦੀ ਹੈ ਕਈਆਂ ਨੂੰ ਖੱਟੀ- ਮਿੱਠੀ ਆਉਂਦੀ ਹੈ ਪਸੰਦ। ਕੋਈ ਚਾਹੁੰਦੇ ਨੇ ਥੋੜੀ ਸਪਾਈਸੀ ਬਣੇ ਉਹੀ ਸਭ ਦਾ ਅਲੱਗ- ਅਲਗ ਟੇਸਟ ਹੁੰਦਾ ਹੈ।
ਹਾਂ- ਹਾਂ ਓ ਹੀ ਗੀ ਨਾ। ਤੇ ਫੇਰ ਉਹ ਤੁਸੀਂ ਆਪਣੇ ਹਿਸਾਬ ਨਾਲ ਚੀਨੀ ਪਾ ਲੈਣਾ ਅਗਰ ਤੇ ਜ਼ਿਆਦਾ ਮ- ਮਿਠਾ ਖਾਂਦੇ ਨੇ ਫੇਰ ਤੇ ਬਰਾਬਰ ਦੀ ਪੈਂਦੀ ਹੈ ਜੇ। ਠੀਕ- ਠੀਕ ਖਾਨ ਤੇ ਫੇਰ ਘੱਟ ਵੀ ਪੈ ਜਾਂਦੀ ਹੈ, ਉਹ ਤੁਸੀਂ ਵਿਚਕਾਰ। ਪਾ ਦੇਣਾ ਚੀਨੀ।
ਅੱਛਾ- ਅੱਛਾ ਕਿੰਨੀ ਕੁ ਪਾਵਾਂ ਤੇ ਉਹਦੇ ਪਿੱਛੇ- ਜੈਗਰੀ ਪਾਊਡਰ ਨਹੀਂ ਪਾ ਸਕਦੇ।
ਹਾਂ ਉਹ ਤੇ ਫੇਰ ਮੈਂ ਵੈਸੇ ਜੈਗਰੀ ਵਾਲੀ ਬਣਾਈ ਨੀ ਹੈਗੀ ਅੱਜ ਤੱਕ ਅਸੀਂ, ਖੰਡ ਵਾਲੀ ਬਣਾਈ ਹੈ ਵੈਸੇ ਚੈਗਰੀ ਪਾਊਡਰ ਦਾ ਤੇ ਮੈਨੂੰ ਹਿਸਾਬ ਨੀ ਹੈਗਾ, ਮੈਂ ਪਤਾ ਨੀ ਉਹ ਕਿਸ ਤਰਾਂ ਮੈਂ ਕਦੀ ਬਣਾ ਕੇ ਵੇਖਾਂਗੀ ਤੇ ਫੇਰ ਦੱਸਾਂਗੀ ਸਹੀ ਬਣ ਗਈ ਤੇ,
ਹਾਂ ਮੈਂ ਸੋਚ ਰਹੀ ਸੀ। ਹਾ ਨਾ ਠੀਕ ਰਹਿੰਦੀ ਜੈਗਰੀ ਪਾਊਡਰ ਵਾਲੀ ਮੈਂ ਵੇਖੀ ਹੈ ਜਿਹੜੇ ਡਾਇਬ ਚੀਜ਼ ਹੁੰਦੀ ਹੈ ਨਾ ਜਿਹਨਾਂ ਨੂੰ, ਉਹਨਾਂ ਵਾਸਤੇ ਠੀਕ ਰਹਿੰਦੀ ਹੈ।
ਹਾਂ ਉਹ ਵੀ ਠੀਕ ਉਹ ਫੇਰ ਮੈਂ ਕਦੀ ਬਣਾਈ ਨੀ ਉਹਦੀ ਫੇਰ ਪਤਾ ਨੀ ਨਾ ਉਹ ਠੀਕ ਖ਼ਰਾਬ ਨਾ ਹੋ ਜਾਏ ਛੇ- ਚੀਨੀ ਵਾਲੀ ਤੇ ਖ਼ਰਾਬ ਨੀ ਹੋਏਗੀ ਤੁਸੀਂ ਭਾਵੇਂ ਪੂਰਾ ਸਾਲ ਰੱਖੀ ਰੱਖੋ।
ਹਾਂ ਉਹ ਤੇ ਹੈ ਹੀ ਹੈ ਫੇਰ।
ਚੀਨੀ ਵਾਲੀ ਤੁਹਾਡੀ ਖ਼ਰਾਬ ਨੀ ਹੋਏਗੀ। ਪੂਰਾ ਸਾਲ ਲੰਘ ਜਾਂਦੀ ਐ ਤਾਂ ਕਰਕੇ ਫੇਰ ਚੀਨੀ ਦੀ ਬਣਾਈ ਦੀਏ। ਥੋੜੀ ਜਿਹੀ ਤੇ ਲੈਣੀ ਹੁੰਦੀ ਐ ਅੱਧਾ ਚਮਚ ਇੱਕ ਚਮਚ ਜਿਆਦਾ ਖਾਓ ਤੇ ਫੇਰ ਗਲਾ ਵੀ ਤੇ, ਖਰਾਬ ਹੋ ਸਕਦਾ ਹੈ। ਪਰੌਂਠੇ ਨਾਲ ਇੱਕ ਅੱਧਾ ਚਮਚ ਲੈ ਲਿਆ ਬਸ ਹੋਰ ਕੀ, ਉਹ ਤੇ ਸੀਂਰਫ। ਹਾਂਜੀ ਗੈਸ ਤੇ ਰੱਖਦੋ ਤੁਸੀਂ ਉਹ ਚੀਨੀ ਪਾ ਕੇ, ਹਲਕੇ ਸੇਕ ਤੇ ਉਹਨੂੰ ਪੱਖੀ ਪੱਕਣ ਦੋ,
ਕਿਦੋਂ ਕਿੰਨੀ ਦੇਰ ਤੱਕ ਪੱਕਣ ਦਾ ਵਾਂ।
ਬਸ ਉਹਨੂੰ ਤੁਸੀਂ ਨਾ ਚੀਨੀ ਵੀ ਜਦੋਂ ਆਪਣਾ ਸਾਰੀ ਹੋ- ਜਾਏਗੀ ਮੈਲਟ ਤੇ ਉਹ ਅੰਬੀਆਂ ਵੀ ਪਾਣੀ ਛੋੜ ਜਾਏਗੀ ਪਾਣੀ ਬਹੁਤ ਹੋ ਜਾਏਗਾ। ਬਸ ਉਹਨੂੰ ਤੁਸੀਂ ਹਲਕੇ ਸੇਟ ਤੇ ਪੱਕਣ ਦੋ- ਪੱਕਣ ਦੋ। ਉਹ ਤੁਸੀਂ ਦੇਖਣਾ ਬਸ ਜ਼ਿਆਦਾ ਤਾਰ ਨਾ ਬਣੇ ਉਹਦੇ ਚ ਖੰਡ ਵਿੱਚ।
ਅੱਛਾ- ਅੱਛਾ।
ਹਾਂ ਉਹ ਨਾ ਫੇਰ ਅ ਚ, ਚਿੱਥੀ ਨੀ ਜਾਂਦੀ ਫੇਰ ਬੜੀ ਹਾਰਡ ਹੋ ਜਾਂਦੀ ਐ। ਤੁਸੀਂ ਮਤਲਬ ਤਾਰ ਨੀ ਬਣਨ ਦੇਣੀ ਚਿੰਨੀ ਦੀ ਜ਼ਿਆਦਾ। ਹਾਂ ਬਸ ਉਹ ਹਲਕੇ ਸੇਕ 'ਤੇ ਪੱਕਤੀ ਜਾਏਗੀ ਨਾ ਕਲਰ ਵੀ ਆਪਣੇ ਆਪ ਚੇਂਜ ਹੁੰਦਾ ਜਾਏਗਾ ਔਦਾ।
ਕਲਰ ਕਿਵੇਂ ਦਾ ਆਂਦਾ ਐ।
ਕਲਰ ਲਾਈਟ ਬਰਾਊਨ ਜਿਹਾ ਹੋ ਜਾਏਗਾ ਫੇਰ ਤੁਸੀਂ ਬਾਅਦ ਚ ਉਤ ਤੜਕਾ ਲਗਾਓਗੇ ਨਾ ਤਾਂ ਤੁਸੀਂ ਅਗਰ ਤੁਸੀਂ ਤੁਹਾਨੂੰ ਹੋਰ ਕਲਰ ਚਾਈਦਾ ਅੱਛਾ। ਤੇ ਤੁਸੀਂ ਰੰਗ ਵਾਲੀ ਮਿਰਚ ਪਾਲੋ। ਇਹ ਤੁਸੀਂ ਇਹ ਜੇੜੇ ਖਰਬੂਜੇ ਦੀ, ਖਰਬੂਜੇ ਦੀ ਗਿੱਲੀਆਂ ਸਾਡੇ ਪਾਂਦੇ ਨੇ ਜ਼ਰੂਰ, ਖਰਬੂਜੇ ਦੇ ਸੋਹਣੀ ਲੱਗਦੀ ਏ ਨਾਲੇ ਸਵਾਦ ਲੱਗਦੀ ਏ ਵਿੱਚ।
ਹਾਂ ਖਰਬੂਜੇ ਦੇ ਗਿਰੀਆਂ ਤੇ ਲੱਗਦੀ ਸਵਾਦ ਨੇ। ਅਲੱਗ ਈ ਟੇਸਟ ਆਂਦਾ ਥੋੜਾ ਕਰੰਚੀ ਜੇਆ।
ਹਾਂ। ਫੇਰ ਤੁਸੀਂ ਕਾਲੀ ਮਿਰਚ ਕੁ ਪੀਸ ਕੇ ਪਾਲੋ ਸਪਾਈਸੀ ਪਾਣੀ ਏ 'ਤੇ ਜ-ਜ ਜ਼ਿਆਦਾ ਈ ਹਾਂ ਜੇ ਜ਼ਿਆਦਾ ਈ ਸਪਾਈਸੀ ਪਸੰਦ ਏ ਤੇ ਲਾਲ ਵੀ ਪਾਂ ਲੋ ਵੈਸੇ।
ਨਈ ਫਿਰ ਸਪਾਈਸੀ-ਸਪਾਈਸੀ ਤੇ ਨਈਂ ਖਾਣੀ ਮੈਨੂੰ ਮੈਂ ਖੱਟੀ ਮਿੱ ਠੀ ਬਣਾਵਾਂਗੀ ਫੇਰ ਸਭ ਖਾ ਲੈਂਦੇ ਨੇ ਬ ਚੇ ਵੀ ਖਾ ਲੈਂਦੇ ਨੇ ਸਪਾਈਸੀ ਬੱਚੇ ਨੀ ਨਾ ਖਾਂਦੇ ਫੇਰ।
ਨਈ ਖਾਂਦੇ। ਤੁਸੀਂ ਨਮਕ ਵੀ ਆਪਣੇ ਮ ਮਰਜੀ ਦੇ ਮਰਜੀ ਦਾ ਪਾਲੋ ਜਿੰਨਾ ਪਾਨਾ ਨਮਕ, ਕਾਲੀ ਮਿਰਚ ਪਾ ਲੋ, ਮੋਟੀ ਲਾਚੀ ਪਾ ਲੋ।
ਅੱਛਾ, ਛੋਟੀ ਪਾ ਸਕਦੇ ਨੇ।
ਛੋਟੀ ਓ ਆਪਣਾ ਟੇਸਟ ਏ ਵੈਸੇ ਪਾਈ ਦੀ ਤੇ ਨੀਂ ਅਸੀਂ ਤੇ ਨੀ ਪਾਂਦੇ ਹੈਗੇੇ ਛੋਟੀ ਪੈਂਦੀ 'ਤੇ ਮੋਟੀ ਏ ਵੈਸੇ ਹਾਂ ਮੋਟੀ ਪਾਂਨੇ ਆ ਵੈਸੇ ਅਸੀਂ 'ਤੇ।
ਛਾ ਹਾਂ।
ਓ ਤੇ ਆਪਣਾ-ਆਪਣਾ ਟੇਸਟ ਹੈਗਾ ਐ ਕਿਸੇ ਨੂੰ ਜਿਵੇਂ
ਹਾਂ- ਹਾਂ ਮੈਂ ਨਾ ਬਣਾਈ ਨੀ ਮੈਂ ਬਣਾਈ ਨੀ ਕਦੀ ਮੈਂ ਪੈਲੀ ਵਾਰ ਬਣਾਣ ਲੱਗੀ ਸੀ, ਮੈਂ ਕੇਹਾ ਪੁੱਛਾਂਗੀ।
ਨਈ ਤੁਸੀਂ ਹਾਂ ਬਸ ਤੁਸੀਂ ਚਾਸ਼ਨੀ ਦਾ ਸਾਬ ਰੱਖਣਾ ਔਦੀ ਪੱਤ ਨੀ ਓਨੂੰ ਪੱਤ ਨਈ ਚੜਨੀ ਚਾਈਦੀ ਬਸ। ਬਈ ਔਦੀ ਤਾਰ ਨੀ ਬਣਨੀ ਚਾਈਦੀ ਜਿਆਦਾ ਵੀ ਫੇਰ ਨਾ ਓ ਹਾਰਡ ਹੋ ਜਾਏਗੀ ਬੜੀ।
'ਤੇ ਓਨੂੰ ਹਾਂ ਫੇਰ ਓਨੂੰ ਠੰਡਾ ਵੀ ਕਰਨਾ।
ਹਾਂ ਉਹ ਫੇਰ ਤੁਸੀਂ ਉਤਾਰ ਕੇ ਫੇਰ ਤੁਸੀਂ ਰੱਖ ਦੋ ਠੰਡੀ ਹੋਣ ਆਸਤੇ। ਤੇ ਤੁਸੀਂ ਅਹ ਸਾਫ਼ ਸੁਥਰੇ ਕੱਚ ਦੇ ਜਾਰ ਲੈ ਲਵੋ, ਪਾਣੀ ਬਿਲਕੁਲ ਨਾ ਓਏ ਜਿੱ ਥੇ ਪਾਣੀ ਦਾ ਨਾ ਹੱਥ ਲੱਗਣਾ ਚਾਈਦਾ ਐ 'ਤੇ ਨਾ ਈ ਤੁਸੀਂ ਮਤਲਬ ਪਾਣੀ ਦੇ ਟੱਚ ਨਾਲ ਤੇ ਖ਼ਰਾਬ ਹੋ ਜਾਂਦੀ ਏ ਕੋਈ ਵੀ ਚੀਜ਼।
ਹਾਂ ਓਹ ਤੇ ਹੋਈ ਜਾਂਦੀ ਏ।
ਹਾਂ ਤੁਸੀਂ ਜਾਰ ਵੀ ਲੋਗੇ ਨਾ ਸਾਫ਼-ਸੁਥਰੇ ਬਿਲਕੁੱਲ ਸੁਕਾ ਕੇ ਲੈਣਾ ਬਈ, ਉਹ ਨਾ ਹੋਏ ਕਿ ਜਰਾ ਜਿਹਾ ਪਾਣ ਹੱਥ ਵੀ ਨੀ ਲੱਗਣਾ ਚਾਈਦਾ ਫੇਰ ਤੁਸੀਂ-ਤੁਸੀਂ ਸਾਲ ਕਿਧਰੇ ਨੀ ਜਾਂਦੀ ਕੁ ਛ ਨੀ ਹੁੰਦਾ ਐ ਚਟਨੀ ਅਸ।
ਹਾਂ। ਓਈ ਹਾਂ ਟਾਈਮ ਬੋਤ ਚਿਰ ਚੱਲ ਜਾਂਦੀ ਐ ਵਾਲੀ ਚਟਨੀ ਤੇ ਪਈ ਰੇਂਦੀ ਏ ਫਰਿੱਜ ਵਿ ਚ।
ਹੂੰ। ਬਸ ਹੋਰ ਐਵੇਂ ਈ ਆਸਾਨ ਈ ਹੈਗੀ, ਕੋਈ ਮੁਸ਼ਕਿਲ ਨੀ ਐਗੀ। ਪਹਿਲੇ ਤੁਸੀਂ ਇੰਝ ਕਰਨਾ, ਥੋੜ੍ਹੀ ਬਣਾਣਾ।
ਅੱਛਾ!
ਤੁਸੀਂ ਹਾਂ, ਤੁਸੀਂ ਨਾ ਅੱਧਾ ਕਿਲੋਬਰੀ ਬਣਾ ਕੇ ਦੇਖਣਾ ਕਿਂ ਪਹਿਲੀ ਵਾਰੀ ਬਣਾ ਰਹੇ ਹੋ ਨਾ, ਤੁ ਥੋੜ੍ਹੀ ਚਿਜ਼ ਬਣਾਓ
ਬਨੀ ਹੈਗੀਆਂ, ਥੋੜ੍ਹੀ ਜਿਹੀ ਆਈ ਨੇ, ਹਾਂ।
ਹਾਂ, ਜਦੋਂ ਕੋਈ ਚੀਜ਼ ਸਿੱਖਣੀ, ਹਾਂ ਕੋਈ ਚੀਜ਼ ਸਿੱਖਣੀ ਹੈ ਨਾ, ਤੇ ਥੋੜੀ ਜਿਹੀ ਬਣਾਵੋ ਪਹਿਲੇ ਚੀਜ਼, ਤੇ ਸਹੀ ਬਣ ਜਾੇ ਤੇ ਫੇਿਰ, ਵੱਡਾ ਕੰਮ ਕਰਨਾ
ਹਾਂ, ਇਹ ਤੇ ਠੀਕ ਕਹਿ ਰਹੇ ਹੋ ਤੁਸੀਂ ਠੀਕ ਗੱਲ ਹੈ, ਉਹ ਤੇ ਹੈ ਹੀ ਹੈ। ਹੋਰ, ਘਰ ਸਭ ਠੀਕ ਤੁਹਾਡੇ?
ਹਾਂਜੀ, ਸਭ ਵਧੀਆ ਵਧੀਆ, ਕਿਰਪਾ ਮਹਾਰਾਜ ਜੀ।
ਹਾਂਜੀ, ਹੋਰ ਬੱਚੇ ਕੀ ਕਰਦੇ ਪਏਣੇ?
ਬੱਚੇ ਵੀ ਬਸ ਉਹ, ਬੈਠਾ ਹੋਇਆ ਬੇਟਾ, ਉਹਦਾ ਵਰਕ ਫਰੋਮ ਹੋਮ ਏ ਘਰੋਂ ਹੀ, ਕੰਮ ਕਰਦਾ ਪਿਆ। ਬਸ ਉਹਨੂੰ ਪੁੱਛਣ ਮੈਂ ਕਿਹਾ, ਰੋਟੀ ਪੁੱਛਾ ਸ ਟੈਮ ਬੜਾ ਹੋ ਗਿਆ। ਚਲੋ, ਮੈਂ ਨਾ ਉਹਨੂੰ ਪੁੱਛਣੀ ਆ, ਉਹਨੇ ਰੋਟੀ ਵੀ ਖਾਣੀ
ਹਾਂ, ਹਾਂਜੀ ਹਾਂਜੀ। ਹਾਂ ਘਰ ਲਾਣਾ, ਘਰ ਲਾਣਾ ਚੱਕਰ ਫਿਰ ਤੁਸੀਂ
ਜ਼ਰੂਰ ਤੁਸੀਂ ਬਣਾਓ, ਮੈਂ ਚਟਨੀ ਵੀ ਖਾਣ ਆਵਾਂਗੀ, ਤੁਹਾਡੇ ਹੱਥ ਦੀ
ਬਿਲਕੁਲ, ਬਿਲਕੁਲ ਬੋਲਣਾ ਜ਼ਰੂਰ ਆਨਾ ਜੀ, ਚਲੋ ਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।